ਹੈਲੋ।
ਹੈਲੋ।
ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਆ?
ਯਾਦ ਕਰਨਾ ਨੀ ਸਾਨੂੰ ਅਸੀਂ ਕਰ ਲਈਏ ਚਲੋ ਤੁਸੀਂ ਤੇ ਯਾਦ ਕਰਨਾ ਕਰਨਾ ਨ ਹੈ ਕਦੀ ਫੋਨ ਨੀ ਕੁਛ ਨੀ, ਹਾਲ ਚਾਲ ਹੀ ਪੁੱਛ ਲੈਂਦਾ ਬੰਦਾ
ਹਾਂਜੀ-ਹਾਂਜੀ ਕੋਈ ਨੀ, ਮਿਹਰਬਾਨੀ ਜੀ ਤੁਹਾਡੀ ਬੋਤ ਬਹੁਤ- ਬਹੁਤ ਤੁਸੀਂ ਸਾਨੂੰ ਯਾਦ ਕੀਤਾ। ਬਹੁਤ-ਬਹੁਤ ਥੈਂਕ ਯੂ ਤੁਹਾਡਾ
ਆ ਬਸ ਠੀਕ ਹੈ ਜੀ ਠੀਕ ਹੋਰ ਬਸ ਠੀਕ ਠਾਕ ਵਧੀਆ ਆਪਣੀ ਸੁਣਾਓ?
ਵਧੀਆ ਜੀ ਵਧੀਆ ਅਸੀ ਵੀ ਵਧੀ
ਕਿੱਧਰ ਗਏ ਨੇ ਫਿਰ ਚੱਕਰ ਸ਼ੱਕਰ ਲਾਉਣ?
ਨਹੀਂ ਜੀ ਬਸ ਘਰ ਇਸ ਵਾਰ ਤੇ ਨਿਕਲਣ ਨੀ ਹੋਇਆ ਕਿਧਰੇ ਜਾਣ ਨ ਨੀ ਹੋਇਆ।
ਅੱਛਾ, ਗਰਮੀ ਬਹੁਤ ਹੈ ਨਾ
ਹਾਂਜੀ-ਹਾਂਜੀ ਗਰਮੀ ਬਹੁਤ
ਹੂੰ, ਅਸੀੇ ਅਪ ਨ ਗਏ। ਹੂੰ ਅਸੀਂ ਆਪੇ ਨੀ ਕਿੱਧਰੇ ਗਏ ਘਰ ਹੀ ਚੀਜ਼ਾਂ ਬਣਾ ਬਣਾ ਕੇ ਖਾਈ ਜਾਂਨੇ ਆ ਬੇ। ਚਲੋ ਟਾਇਮ ਵੀ ਨਿਕਲ ਜਾਂਦਾ। ਧਿਆਨ ਵੀ ਨੀ ਰੱੰਹਿਦਾ ਕਿਧਰੇ ਜਾਣਾ ਆਉਣਾ।
ਹੂੰ ਕਦੀ ਵੜੀਆਂ ਬਣਾ ਲੋ, ਕਦੀ ਰਸ ਬਣਾ ਲੋ, ਕਦੀ ਬਿਸ ਕੁਟ ਬਣਾ ਲੋ, ਕਦੀ ਕੁਛ ਬਣਾ ਲੋ, ਬਸ ਇਹੀ ਕੰਮ ਲੱਗੇ ਹੋਏ ਆਂ।
ਅੱਛਾ-ਅੱਛਾ।
ਵਿਹਲੇ ਹੋਵੋ ਤੇ ਬਿਸਕੁਟ ਬਣਾ ਲੋ, ਡਬਲ ਰੋਟੀਆਂ ਬਣਾ ਲੋ, ਕੇਕ ਬਣਾ ਲੋ। ਬਸ, ਹੂੰ। ਕਦੀ ਪੰਜੀਰੀ ਬਣਾ ਲੋ, ਕਦੀ ਉਹ ਬਣਾ ਲੋ ਕਿਆ ਵੇ ਬਰਫ਼ੀ। ਨਾਰੀਅਲ ਦੀ, ਬਸ ਹਾਂ। ਕਦੀ ਭੱਲੇ ਬਣਾ ਲੋ।
ਤੁਸੀਂ ਹਲਵਾਈ ਵਾਲੇ ਕੰਮ ਕਰਦੇ ਓ ਲਗਦਾ
ਹਾਂ, ਨਹੀਂ ਹਲਵਾਈ ਆਲਾ ਨਹੀਂ, ਬਸ ਸ਼ੌਕ ਆ ਬਹੁਤ। ਚੀਜ਼ਾਂ ਬਣਾਣ ਦਾ, ਖਾਣ ਦਾ।
ਅੱਛਾ- ਅੱਛਾ, ਹਾਂ ਉਹ ਉਹ ਕਾਫੀ ਵਰਾਇਟੀ ਬਣਾ ਲੈਂਦੇ ਹੋ ਤੁਸੀਂ।
ਬਹੁਤ ਜ਼ਿਆਦਾ- ਬਹੁਤ ਜ਼ਿਆਦਾ, ਹੋਰ ਚਾਹ ਸ਼ਾਹ ਪੀਤੀ ਨਹੀਂ।
ਹਾਂਜੀ- ਹਾਂਜੀ।
ਅੱਛਾ ਟਾਈਮ ਤੇ ਹੋਇਆ ਐ, ਬਸ ਸਾਡਾ ਵੀ ਟੈਮ ਐ ਚਾਹ ਦਾ।
ਅੱਛਾ- ਅੱਛਾ।
ਹੂੰ, ਸਾਡਾ ਉਹ ਛੋ
ਚਾਹ ਵਗੈਰਾ ਤੁਸੀਂ ਹਨਾ
ਹਾਂ -ਹਾਂ ਬਹੁਤ ਲੇਟ ਹੋ ਜਾਏ ਨਾ, ਕਦੀ -ਕਦੀ ਕਿਸੇ ਨਾਲ
ਅੱਛਾ-ਅੱਛਾ
ਹਾਂ
ਹੋਰ ਕੀ, ਕਦੀ -ਕਦੀ ਹੋ ਜਾਈਦਾ ਲੇਟ।
ਹਾਂ ਹੋ ਜਾਂਦਾ, ਬਸ ਫੇਰ ਛੁੱਟੀਆਂ ਚੱਲ ਰਹੀਆਂ ਨਾ, ਉਹਦੇ ਚੱਕਰ ਚ ਬਸ ਹੋ ਜਾਂਦਾ ਬੰਦਾ ਲੇਟ, ਅੱਛਾ।
ਅੱਛਾ, ਛੋਟਾ ਬੱਚਾ ਐ।
ਅੱਛਾ, ਤਾਂਹੀ ਪਿੱਛੋਂ ਆਵਾਜ਼ਾਂ ਆ ਰਹੀਆਂ।
ਹਾਂ ਉਹ ਬੱਚੇ ਦੀਆਂ ਹੀ ਨੇ ਕਾਕੇ ਦੀਆਂ, ਕਾਕਾ ਬੜਾ ਤੰਗ ਕਰਦਾ ਐ।
ਅੱਛਾ- ਅੱਛਾ।
ਹਾਂ। ਬਸ ਫਿਰ ਉਹ ਆਹ, ਕੁਛ ਅੱਜ ਸਾਡੇ ਮਹਿਮਾਨ ਆਏ ਸੀ। ਉਹ ਪਰ ਬਸ ਲੇਟ ਹੀ ਹੋ ਗਿਆ, ਅੱਜ ਚਾਹ ਤੇ ਵੀ। ਹਾਂ ਮਹਿਮਾਨ ਆਏ ਸੀ, ਤੇ ਅੱਜ ਹਾਂ ਬਹੁਤ ਜਿਆਦਾ।
ਠੀਕ ਏ।
ਹਾਂਜੀ ਹਾਂ, ਆਹੋ ਫੇਰ ਰੋਟੀ- ਰੁਟੀ ਤਿਆਰ ਕਰਨੀ ਸੀ, ਫੇਰ ਸਵੇਰ ਦੇ ਲੱਗੇ ਹੋਏ ਰੋਟੀ-ਰੁਟੀ ਤਿਆਰ ਕੀਤੀ ਏ। ਤੇ ਪਨੀਰ ਬਣਾਇਆ ਪਹਿਲੇ, ਫੇਰ ਆਹ, ਫੇਰ ਅਸੀਂ ਚਾਮਪੰਨੀਆ ਬਣਾ ਲੀਆਂ, ਮੈਂ ਕਿਹਾ ਚਲੋ ਕਦੀ ਸਾਲਾਂ ਬਾਅਦ, ਕਿਸੀ ਆਣਾ ਹੁੰਦਾ। ਕੋਈ ਚੰਗੀ ਚੀਜ਼ ਕਰੀਏ, ਚਿੱਟੇ ਛੋਲੇ ਬਣਾ ਲੇ।
ਅੱਛਾ।
ਤੇ ਆਹ ਭੱਲੇ- ਭੁੱਲੇ ਬਣਾ ਲਏ ਦਹੀਂ ਭੱਲੇ, ਬਸ ਇਸ ਤਰ੍ਹਾਂ ਕਰ ਕਰਦਿਆਂ ਕਰਾਉਂਦਿਆਂ ਬਸ ਫੇਰ ਪੂਰਾ ਦਿਨ ਇਸ ਤਰ੍ਹਾਂ ਹੀ ਨਿਕਲ ਗਿਆ।
ਅੱਛਾ, ਭੱਲੇ ਕਿਵੇਂ ਬਣਾਂਦੇ ਹੋ ਤੁਸੀਂ।
ਭੱਲੇ ਤੇ ਬੜੇ ਆਸਾਨ ਨੇ, ਕੋਈ ਮੁਸ਼ਕਿਲ ਨਹੀਂ ਐ। ਭੱਲੇ ਹਾਂ ਅੱਧੀ ਕੋਲੀ ਉਹਦੀ ਪਾ ਲੋ, ਉਹਦੀ ਮੂੰਗੀ ਦੀ ਦਾਲ ਦੀ। ਉਹਦੀ ਮਾਂਹ ਧੋਤੇ ਪਾਲੋ ਅੱਧੀ ਕੋਲੀ, ਤੇ ਕੋਲੀ ਉਹਦੀ ਪਾ ਲੋ। ਉਹਦੀ ਮੂੰਗੀ ਧੋਤੀ ਦੀ, ਦਾਲ ਦੀ। ਰਾਤੀ ਪਓ ਆਹ ਦੋ ਦਾਲਾਂ ਨੇ, ਮੈਂ ਇੱਕ ਦਾਲ ਦੇ ਨੇ ਮਾਂ ਦੀ ਪੂਰੀ ਦਾਲ ਦੇ ਬਣਾਓ ਨਾ ਬਾਈ ਕਭੀ
ਅੱਛਾ।
ਆਹੋ, ਉਹ ਫੇਰ ਮੂੰਗੇ ਦੀ ਦਾਲ ਹੁੰਦੀ ਥੋੜ੍ਹੀ ਗਰਮ ਉਹ ਸਹੀ ਰਹਿੰਦੀ ਏ, ਪੇਟ ਪੂਟ ਨਹੀਂ ਖ਼ਰਾਬ ਕਰਦੀ। ਤੇ ਪੇਟ ਖ਼ਰਾਬ ਨੀ ਕਰਦੇ ਫਿਰ, ਕੱਲੀ ਦਾਲ ਤੇ ਬਣਾਓ ਪੇਟ ਖ਼ਰਾਬ ਕਰਦੇ ਮਾਂ ਦੇ ਹਾਂ ਆਹ। ਹੋ ਫਿਰ ਤਾਂ ਕਰਕੇ
ਅੱਛਾ। ਤੇ ਫੇਰ ਉਹਨੂੰ ਕੀ ਕਰਦੇ ਤੁਸੀਂ ਦਾਲਾਂ ਨੂੰ ਦੋਨਾਂ ਨੂੰ
ਹਾਂ, ਉਹ ਫਿਰ ਰਾਤੀ ਪਿਉਂਦੇ ਨਾ
ਅੱਛਾ।
ਹੂੰ, ਕਿੱਥੇ ਗਿਆ?
ਸਾਰੀ ਰਾਤ ਭਿਗੋ ਕੇ ਰੱਖਦੇ ਹੋ ਕਿ ਇੱਕ-ਦੋ ਘੰਟੇ। ਸਾਰੇ ਰਾਤ ਭਿਗੋ ਕੇ ਰੱਖਦੇ ਹੋ ਯਾਂ ਇੱਕ-ਦੋ ਘੰਟੇ
ਨਈ-ਨਈ ਪੂਰੀ ਰਾਤ, ਪੂਰੀ ਰਾਤ।
ਅੱਛਾ।
ਪੂਰੀ ਰਾਤ ਭਿਉਂ ਕੇ ਤਾਂ ਕਰਕੇ ਫਿਰ ਹਾਂ ਤਾਂ।
ਅੱਛਾ।
ਤਾਂ ਫਿਰ ਸਵੇਰੇ ਉਹ ਬਣਾ ਲਏ ਨੇ।
ਅੱਛਾ-ਅੱਛਾ।
ਹੂੰ, ਵਿਚ ਪਾਣੀ ਨੀ ਹੋਣਾ ਚਾਹੀਦਾ, ਚੰਗੇ ਧੋਣਾ ਧੋਣਾ ਚੰਗੀ ਤਰ੍ਹਾਂ
ਅੱਛਾ।
ਅੱਛੀ ਜ਼ਰੂਰਤ ਪੰਜ-ਛੇ ਪਾਣੀ ਧੋਗੇ ਫਿਰ ਉਹਨੂੰ ਪੀਸਣਾ
ਅੱਛਾ।
ਪੀਸ ਕੇ ਤੇ ਫਿਰ ਉਹਨੂੰ, ਪਾਣੀ ਥੋੜ੍ਹਾ ਘੱਟ ਹੀ ਪਾਣਾ। ਪਰਾਤ ਵਿੱਚ ਚ ਪਾ ਕੇ ਤੇ ਪਰਾਤ ਪਾਉ ਖੁਲਾ ਭਾਂਡਾ ਹੋਏ ਉਹਦੇ ਚ ਹੱਥਾਂ ਨਾਲ ਘੋਂਕ
ਅੱਛਾ-ਅੱਛਾ।
ਖੂਬ ਰਗੜ ਰਗੜ ਕੇ ਰਗੜ ਹਾਂ ਮਿਕਸ ਲ ਕਿਹਾ ਬਹੁਤ ਜ਼ਿਆਦਾ ਕਰਨਾ ਦੇ, ਦਸ-ਪੰਜ-ਦਸ ਮਿੰਟ ਤੋਂ ਲਗਾ ਕੇ ਪਾਣੀ ਦੇ ਵਿੱਚ ਉੱਤੇ-ਉੱਤੇ ਰੱਖੋ, ਪਾਣੀ ਤੈਰਦੀ ਏ ਦਾਲ ਫਿਰ ਤੇ ਬੜੇ ਅੱਛੇ ਬਣਦੇ ਨੇ।
ਅੱਛਾ-ਅੱਛਾ, ਠੀਕ।
ਹਾਂ।
ਠੀਕ ਐ ਠੀਕ।
ਅਤੇ ਫਿਰ ਉਹਨੂੰ ਤਲੋ ਵਿੱਚ ਨਮਕ ਪਾਓ, ਨਮਕ ਥੋੜ੍ਹਾ ਜਿਹਾ ਪਾਣਾ, ਖੰਡ ਪਾਓ ਥੋੜ੍ਹੀ ਤੇ ਹਾਂ, ਥੋੜੀ ਜੀ ਥੋੜੀ
ਅੱਛਾ ਜੀ।
ਤੇ ਹਾਂ ਤੇ ਬਸ ਫਿਰ ਹੋਰ ਉਹਦਾ ਚ ਕੁਛ ਨੀ, ਬਸ ਆਪਣੀ ਮਰਜ਼ੀ ਨਾਲ ਅਗਰ ਤੁਸੀਂ ਉਹ ਪਾਣੇ ਐ ਕੀ ਕਹਿੰਦੇ ਨੇ, ਸੋਗੀ ਵਗੈਰਾ ਹੋ ਗਈ।
ਅੱਛਾ।
ਹਾਂ। ਤੇ ਉਹ ਪਾਣੀ ਉਹ ਪਾ ਲਓ, ਹਾਂ ਉਹ ਪਾ ਲੋ। ਕੋਈ ਚੱਕਰ ਨਹੀਂ, ਤੇ ਫਿਰ ਤੁਸੀਂ ਥੋੜੇ ਘੱਟ ਸੇਕ ਤੇ ਤਲੋ ਬੜੇ ਹਾਂ, ਬੜੇ ਸਵਾਦ ਲਗਦੇ।
ਅੱਛਾ।
ਹਾਂ ਬੋਤ ਸਵਾਦ
ਚਲੋ ਕੋਈ ਨੀ ਬਣਾਵਾਂਗੇ ਅਸੀ ਵੀ ਨਾ।
ਨਾਲ ਇਮਲੀ ਦੀ ਚਟਨੀ ਬਣਾਓ।
ਅੱਛਾ।
ਹੂੰ।
ਚਟਨੀ ਕੀ
ਇਮਲੀ ਦੀ। ਇਮਲੀ ਨੂੰ ਭਿਗੋਕੇ ਤੇ ਫੇਰ ਓਨੂੰ ਬਾਲਾ ਕਰਾ ਲਉ, ਬਈ ਗਲੇ ਨੀ ਨਾ ਖਰਾਬ ਹੁੰਦੇ।
ਅੱਛਾ।
ਹਾਂ, ਜਿਸ ਤਰਾ ਅਦੀ ਕੋਲੀ ਨੂੰ ਕੋਲੀ ਹੈ ਡੇਢ ਕੋਲੀ ਓਦੀ ਪਾਓ ਮਿੱਠੇ ਦੀ ਗੁੜ ਦੀ। ਮਿੱਠੀ ਚਟਨੀ ਹਾਂ, ਜ਼ਿਆਦਾਤਰ ਮਿੱਠੀ ਸਵਾਦ ਲੱਗਦੀ, ਏ ਚਟਨੀ ਭਾਵੇਂ ਰੁੱਖੀ ਤੁਸੀ ਇਸ ਤਰ੍ਹਾਂ ਲੱਗੇਗੀ, ਆਹ ਕਿਆ ਕਮਾਲ ਚੀਜ਼ ਬਣੀ।
ਆ ਹਾਂਜੀ-ਹਾਂਜੀ, ਮਿੱਠੀ ਚਟਨੀ ਸਹੀ ਰਹਿੰਦੀ ਐ।
ਬਸ ਬਹੁਤ ਵਧੀਆ ਲੱਗਦੀ ਮਿੱਠੀ ਚਟਨੀ ਬਣਾਏ ਰੁੱਖੀ ਵੀ ਖਾਓ, ਤੁਸੀ ਬੜੀ ਸਵਾਦ ਲਗਦੀ। ਸਮੋਸੇ ਨਾਲ ਬੜੀ ਸਵਾਦ ਲੱਗਦੀ ਆ, ਉਹਨੂੰ
ਅੱਛਾ-ਅੱਛਾ,
ਹੂੰ, ਬਸ ਕੱਲ ਬਣਾਵਗੇ ਹੁਣ ਸਮੋਸੇ ਤੇ ਮੈਂ ਅੱਜ ਥੋੜੇ ਮਹਿਮਾਨ ਆਏ ਏ ਸੀ। ਓਸ ਕਰਕੇ ਥੋੜ੍ਹੀ ਹਾਂ ਓ ਫੇਰ ਥੋੜਾ ਟਾਈਮ ਵੀ ਘੱਟ ਸੀ। ਤੇ ਓ ਫੇਰ ਹੁਣ ਟੈਮ ਵੀ ਨੀ ਹੈ, ਫੇਰ ਕੱਲ ਬਣਾਵਾਂਗੇ, ਥੋੜੇ ਸਮੋਸੇ ਸਮੂਸੇ ਬੱਚੇ ਆਖਦੇ ਪਏ ਸੀ ਸਮੋਸੇ ਬਣਾਓ।
ਅੱਛਾ-ਅੱਛਾ।
ਹੂੰ।
ਸਮੋਸੇ ਵੀ ਬਣਾ ਲੈਂਦੇ ਤੁਸੀ।
ਹਾਂ।
ਵਧੀਆ-ਵਧੀਆ, ਬੋਤ ਵਧੀਆ ਹਾਂ।
ਹਾਂ ਬਸ, ਅਰੇ ਕੋਈ ਓ ਨੀ ਹੈ ਮੁਸ਼ਕ ਚਲੋ ਜਦੋਂ ਬਣਾਣੇ ਹੋਣਗੇ, ਪੁੱਛ ਲੈਣਾ।
ਠੀਕ ਏ ਠੀਕ ਏ ਮੈਂ ਤੁਹਾਨੂੰ ਕਾਲ ਕਰਾਂਗੀ ਜਦੋਂ ਬਣਾਣੇ ਹੋਣਗੇ, ਨਾ ਮੈਨੂੰ ਫੇਰ ਦੱਸਣਾ ਤੁਸੀ ਮਤਲਬ ਕਿੰਨਾ ਕਿੰਨੀ ਕੇਹੜੀ-ਕੇਹੜੀ ਚੀਜ਼ ਕਿੰਨੀ-ਕਿੰਨੀ ਲੈਣੀ ਐ, ਪੂਰਾ ਆਈ ਪੂਰਾ
ਹੂੰ, ਹਾਂ ਭੱਲੇ ਬਣਾਓ, ਨਾ ਤੇ ਸਹੀ ਸਹੀ ਫੇਰ ਮੈਨੂੰ ਦੱਸਣਾ ਸਹੀ ਬਣੇਨ ਕੀ ਬਣਿਆ।
ਠੀਕ ਏ ਠੀਕ ਏ ਮੈਂ ਜਦੋਂ ਵੀ ਬਣਾਵਗੀ, ਨਾ ਫੇਰ ਠੀਕ ਐ।
ਹੂੰ, ਪਾਣੀ ਚ ਰੱਖ ਕੇ ਤੇ ਫੇਰ ਓਹਨੂੰ ਥੋੜੇ ਓ ਹੋ ਜਾਣਗੇ। ਨਰਮ-ਨਰਮ ਆਂ, ਫੇਰ ਓਨੂੰ ਨਿਚੋੜ ਲੈਣਾ ਐ।
ਅੱਛਾ।
ਮਤਲਬ ਕਿ, ਹੱਥਾਂ ਨਾਲ ਓ ਕਰਕੇ ਨਾ ਮੁਠੇ ਸਾਹਾਂ ਪਾਣੀਂ ਨਿਕਾਲਣਾ। ਹਾਂ ਫੇਰ ਦਈਂ ਜਦੋਂ ਦਈਂ ਬਣਾਣੀ ਨਾ ਓਹਦੇ ਚ ਮਿੱਠਾ ਜ਼ਰੂਰ ਪਾਣਾ ਦਈਂ ਪੂੜ
ਅੱਛਾ।
ਹੂੰ।
ਤੇ ਦਈ ਮਿੱਠੀ ਨਹੀਂ ਹੋ ਜਾਏਗੀ ਮਿੱਠਾ ਬਣਾ ਕੇ
ਇੰਨਾ ਫਿਰ ਇੰਜ ਏ ਬਣਦੇ ਨੇ ਫਿਰ ਨਹੀਂ ਸਵਾਦ ਬਣਨਗੇ ਮਿੱਠਾ ਬਣਾਣਾ ਦਹੀਂ ਇੰਨੀੇ ਖੰਡ ਨਈ ਪਾਣੀ ਜਿਸ ਤਰ੍ਹਾਂ ਅੱਧਾ ਕਿਲੋ ਦਹੀਂ ਤੇ ਚਮਚ ਡੇਢ ਚਮਚ ਖੰਡ ਦਾ ਬਸ ਚਮਚ
ਠੀਕ-ਏ -ਠੀਕ-ਏ -
ਹਾਂ- ਦਹੀਂ ਚ ਇੰਨੀ ਨੀ ਪਾਣੀ ਉਦੇ ਬਰਾਬਰ ਦੀ ਖਾਣ ਉਹ ਨਹੀਂ ਪਾਉਣੀ ਕਿਉਂਕਿ ਸਾਡੀ ਚਟਨੀ ਮਿੱਠੀ ਏ
ਠੀਕ ਏ-, ਠੀਕ ਏ -
ਹਾਂ ਚਟਨੀ ਮਿੱਠੀ ਏ ਨਾ ਸਾਰੀ ਹਰੀ ਚਟਨੀ ਬੜੀ ਅੱਛੀ ਲੱਗਦੀ ਏ ਹਰੀ ਚਟਨੀਆ ਵਿੱਚ ਸੇਵੀਆਂ ਪਾਵੇ ਹਰੀ ਚਟਨੀ ਚ
ਹਰੀ ਚਟਨੀ ਦੇ ਉਹ ਉਹ ਧਨੀਏ ਧਨੀ ਅੱਛਾ।
ਧਨੀਆ ਪੂਦਣਾ ਹਾਂ ਜਿਸ ਤਰ੍ਹਾਂ ਸੈਂਡਵਿਚ ਬਣਾਏ ਦੇ
ਅੱਛਾ।
ਤੇ ਸੈਂਡ ਵਿਚ ਫਿਰ ਉਹ ਕਰਵਾਏ ਦੇ ਨਾ ਕਈ ਵਾਰੀ ਦਹੀਂ ਪਾ ਲੈਂਦੇ ਨੇ ਕਈ ਵਾਰੀ ਏ ਉਹ ਪਾਲਨ ਹਾਂ ਸੇਵੀਆਂ ਪਾ ਲਈਆਂ ਵੇਸਨ ਦਾ ਵੀ ਕੁਛ ਵੀ ਪਾ ਲਓ ਪਕੋੜੀਆਂ ਪਾ ਲਓ ਹਾਂ ਹੋਰ ਜੋ ਮਰਜ਼ੀ ਪਾ ਲੋ। ਥੋੜੀ ਜਿਆਦਾ ਹਾਂ ਉਹ ਵੀ ਬੜੀ ਵਧੀਆ ਚੱਟ ਨਿੰਬੂ ਤੇ ਕਾਲਾ ਨਮਕ ਤੇ ਹਾਂ ਤੇ ਉਨਾਂ ਨੇ ਹਾਂ
ਹੋਰ
ਚਲੋ ਠੀਕ ਏ ਫਿਰ ਠੀਕ ਹੈ ਠੀਕ ਹੈ ਸੈਰ ਕਰਾਂਗੇ ਓਕੇ ਜੀ